ਹੋਰ ਕਿਵੇਂ ਓ।
ਕਿਵੇਂ ਹੋ ਤੁਸੀ - ਤੁਸੀਂ ਬਤਾਓ?
ਵਧੀਆ- ਵਧੀਆ ਹੋਰ ਕੀ ਕਰ ਰਹੇ ਹੋ?
ਕੁਛ ਨਹੀਂ ਜੀ ਬਸ, ਬੈਠਿਆ ਸੀ।
ਹੋਰ ਡਿਨਰ
ਹਾਂ ਬਸ, ਹੋ ਗਈ ਤਿਆਰੀ ਲੈ ਕੇ ਈ ਜਾਣਾ ਬਾਹਰੋਂ।
ਕੀ ਲਿਜਾਣਾ
ਅੱਜ, ਜਾਵਾਂਗਾ ਉੱਧਰ ਦੇਖਾਗਾ, ਸਿਲੈਕਟ ਕਰਾਂਗਾ।
ਅੱਛਾ, ਦੁਪਹਿਰੇ ਕੀ ਖਾਇਆ ਸੀ ਫਿਰ।
ਦੁਪਹਿਰੇ ਅੱਜ ਖਾਏ ਸੀ ਜੀ ਨਾਨ।
ਅੱਛਾ, ਵਧੀਆ।
ਤੁਸੀਂ ਕੀ ਖਾਇਆ ਦੁਪਿਹਰੇ?
ਅਸੀਂ ਮਹਾਰਾਜ ਨੇ ਬਣਾਏ ਸੀ ਅੱਜ ਤੇ ਚਾਵਲ
ਓਕੇ, ਘੁੰਮਣ ਦੀ ਥਾਂ ਕਿਹੜੀ ਪਸੰਦ ਆ ਜੀ।
ਜਿੱਥੇ ਮਰਜੀ ਚਲੇ ਜਾਓ।
ਘਰ ਦੇ ਬਾਹਰ ਬਸ।
ਹਾਂ।
ਨਹੀਂ ਵੈਸੇ ਫਿਰ ਵੀ, ਮਤਲਬ ਕਿ, ਅਹ ਕੁਛ ਬਤਾਓ।
ਬਸ ਜਿੱਥੇ ਕੋਈ ਲੈ ਜਾਂਦਾ ਉਹਦੇ ਨਾਲ ਚੱਲ ਜਾਂਦੇ ਆ
ਮਤਲਬ ਗਲੀ ਚ ਕੋਈ ਵੀ ਲੈ ਜੇ।
ਨਹੀਂ- ਨਹੀਂ ਗਲੀ ਵਾਲੇ ਨਾਲ ਤੇ ਜਾਂਦੀ ਨੀ ਆ ਮੈਂ।
ਓਕੇ।
ਘਰਦਿਆਂ ਨਾਲ ਜਾਂਦੀ ਹਾਂ।
ਘਰ ਦੇ ਕਿੱਥੇ ਲੈ ਕੇ ਜਾਂਦੇ ਆ?
ਉਹਨੂੰ ਤੀਰਥ ਸਥਾਨ ਹੀ ਪਸੰਦ ਆਦੇ ਨੇ ਜ਼ਿਆਦਾ।
ਹਾਂਜੀ।
ਤੀਰਥ ਸਥਾਨ ਹੀ ਜ਼ਿਆਦਾ ਪਸੰਦ ਆਉਂਦੇ ਆ। ਉਹਨਾਂ ਨੂੰ ਤਾਂ ਉਹ ਉੱਥੇ ਘਮਾਉਂਦੇ ਰਹਿੰਦੇ ਨੇ।
ਤਾਂਹੀ ਤਾਂ ਲੈ ਕੇ ਜਾਣਗੇ ਉਹ, ਜੇ ਤੁਸੀਂ ਦੱਸੋਗੇ ਨਹੀਂ ਫੇਰ ਕਿੱਥੇ ਲੈ ਕੇ ਜਾਣਗੇ?
ਗਰਮੀ ਬਹੁਤ ਹੈ ਬਾਹਰ, ਕੀ ਕਰਨਾ ਜਾਕੇ।
ਪਹਾੜਾਂ ਤੇ ਜਾਓ ਜਿੱਥੇ ਬਰਫ਼ ਪੈਂਦੀ ਹੋਵੇ।
ਹਾਲਾਤ ਆ ਪਹਾੜਾ ਵਾਲੀ ਜਗ੍ਹਾ ਤੇ ਵੀ ਧੁੱਪ ਚੜਦੀ ਹੈ।
ਨਾ ਬਰਫ਼ ਪੈ ਰਹੀ ਆ।
ਪੈ ਰਹੀ ਆ।
ਹਮ।
ਮੈਂ ਵੈਸ਼ਨੋ ਦਰਬਾਰ ਗਈ ਸੀ ਉੱਥੇ ਕੋਈ ਬਹੁਤ ਗਰਮੀ ਸੀ ਉੱਥੇ ਤੇ ਤਾਂ ਧੁੱਪ ਅੱਛਾ, ਤੁਸੀਂ ਕਿੱਥੇ ਗਏ ਸੀ ਫਿਰ?
ਮਨਾਲੀ ਗਿਆ ਸੀ, ਮੈਂ ਹੂੰ
ਹੋਰ
ਬਹੁਤ ਅੱਗੇ ਦੋ-ਤਿੰਨ ਜਗ੍ਹਾ ਹੋਰ ਗਿਆ ਸੀ।
ਅੱਛਾ!
ਹਾਂਜੀ, ਸੋਨਮਾਰਗ ਵਗੈਰਾ, ਇਧਰ ਆ ਹਾਂਜੀ-ਹਾਂਜੀ ਬੋਲੋ।
ਡੇਲੀ ਰੂਟੀਨ ਕੀ ਏ ਤੁਹਾਡਾ?
ਬ ਡੇਲੀ ਰੂਟੀਨ ਜੀ ਖਾਣਾ-ਪੀਣਾ, ਸੋ ਸੋਣਾ ਤੇ ਕੁੱਤਾ ਘਮਾ ਲੈਣਾ ਬਸ ਹਾਂ ਖਾਣਾ-ਪੀਣਾ ਖਾਣਾ- ਪੀਣਾ, ਸੋਹਣਾ, ਫੋਨ ਚਲਾਣਾ, ਕੁੱਤਾ ਘੁੰਮਾਣਾ ਬਸ ਸੋ ਜਾਣਾ
ਅੱਛਾ, ਸਟੱਡੀ ਵਗੈਰਾ ਤੁਹਾਡੀ?
ਸਟੱਡੀ ਵਗੈਰਾ ਹਜੇ ਬਸ ਜੀ, ਦਸਵੀਂ ਕੀਤੀ ਐ। ਬਾਰਵੀਂ ਕਰਨੀ ਐ, ਹਾਂਜੀ।
ਸਿਮ ਕਿਹੜੀ ਲੈਣੀ ਤੁਸੀਂ?
ਹਾਂਜੀ।
ਕੀ ਲੈਣਾਂ ਪਲੱਸ-ਟੂ 'ਚ'?
ਮੈਂ ਤਾਂ ਸੋਚ ਰਿਹਾ ਜੀ ਜਾਂ ਤਾਂ ਕੋਮਰਸ ਲੈਵਾਂ ਜਾਂ ਆਰਟਸ।
ਵੈਸੇ ਇੰਟਰਸਟ ਕਿਹੜੇ 'ਚ' ਆ ਤੁਹਾਡਾ?
ਜ਼ਿਆਦਾ ਇੰਟਰਸਟ ਤਾਂ ਜੀ ਆਰਟਸ 'ਚ' ਈ ਆ।
ਆਰਟਸ
ਘਰਦੇ ਕਹਿ ਰਏ ਆ, ਘਰਦੇ ਕਹਿ ਰਏ ਆ ਕੋਮਰਸ ਲੈ।
ਫਿਰ ਸਬਜੈਕਟ ਸੋਚੇ ਤੁਸੀਂ ਕਿਹੜੇ ਆਰਟਸ 'ਚ'?
ਆਰਟਸ 'ਚ' ਮੈਂ ਸੋਚੇ ਨੀ ਹਜੇ ਜੀ, ਮੈਨੂੰ ਪਤਾ ਵੀ ਨੌਲੇਜ ਵੀ ਨੀ ਹੈਗੀ ਨਾ ਮੈਨੂੰ ਦੱਸ ਦੋ, ਦੋ-ਚਾਰ ਸਬਜੈਕਟ ਕਿ ਉਹ ਕੌਣ- ਕੌਣ ਸੇ ਆਂਦੇ ਆ।
ਇੱਕ ਹਿੰਦੀ, ਇੰਗਲਿਸ਼ ਤੇ ਹੁੰਦੀ- ਹੁੰਦੀ ਐ।
ਹਾਂਜੀ, ਮੈਥ ਨੀ ਆਦਾ
ਮੈਥ ਔਰ ਹਿਸਟਰੀ ਹੁੰਦੀ ਐ।
ਤੇ ਹਿਸਟਰੀ ਲੈ ਲਾ।
ਮੈਂ ਆਪਣੇ ਸਕੂਲ ਦੀ ਦੱਸਦੀ ਆ ਕਿ ਮੇਰੇ ਸਕੂਲ 'ਚ' ਐ ਸੀ।
ਹਾਂਜੀ-ਹਾਂਜੀ ਦੱਸੋ ਮੈਂਮ ਸਾਰਿਆਂ 'ਚ' ਸੇਮ ਹੀ ਹੁੰਦੀ ਐ ਨਾ।
ਨਹੀਂ ਕਿਸੇ 'ਚ' ਨਾ ਇੱਕ ਅੱਧਾ ਸਬਜੈਕਟ ਉੱਤੇ- ਥੱਲੇ ਵੀ ਹੁੰਦਾ
ਹਾਂ, ਕਿਸੇ 'ਚ' ਹੁੰਦਾ ਹੋਣਾ ਪੰਜਾਬੀ ਆ ਸੰਸਕ੍ਰਿਤੀ ਐਵੇਂ ਹੁੰਦਾ।
ਹੋਰ, ਪੋਲ-ਸਾਇੰਸ ਸੀ, ਫਿਜ਼ੀਕਲ ਇਹਨਾਂ ਦੋਵਾਂ ਵਿੱਚੋਂ ਇੱਕ ਹੋਰ ਫਾਈਨਾਟ ਮਿਊਜ਼ਿਕ, ਫਿਜੀਕਲ ਐਜੂਕੇਸ਼ਨ ਔਰ ਇਕਨੋਮਿਕਸ, ਇਹਨਾਂ ਵਿੱਚ ਚਾਰਾਂ ਵਿੱਚੋਂ ਇੱਕ
ਤੁਸੀਂ ਕਿ ਲਿਆ ਸੀ?
ਮੈਂ ਮਿਊਜਿਕ ਲਿਤੀ ਸੀ ਪੋਲ ਸਾਇੰਸ, ਹਿਸਟਰੀ, ਹਿੰਦੀ, ਇੰਗਲਿਸ ਦੀ ਸੀ।
ਗਾਣਾ ਆਦਾਂ ਫਿਰ ਬਜਾਣਾ ਥੋਨੂੰ?
ਨਾ-ਨਾ ਕੁਛ ਨੀ।
ਮਿਊਜਿਕ 'ਚ' ਤਾਂ ਉਹੀ ਹੁੰਦਾ ਹੈ।
ਨਾ ਅਸੀਂ ਟਾਈਮ ਪਾਸ ਕਰਦੇ ਸੀ ਮੈਡਮ ਨਾਲ ਗੱਲਾਂ ਮਾਰਦੇ ਸੀ।
ਮੈਡਮ ਕਿਹੋ ਜਿਹੀ ਸੀ?
ਬਹੁਤ ਵਧੀਆ। ਕੋਈ ਵੀ ਗੱਲ ਦੱਸ ਦੋ ਬਹੁਤ ਵਧੀਆ ਸੀ। ਕੋਈ ਵੀ ਗਲਤ ਦੱਸ ਗੱਲ ਹੀ ਈ ਨੀ ਸੀ।
ਹਾਂਜੀ-ਹਾਂਜੀ। ਸਾਡੇ ਸਕੂਲ ਚ ਐ ਸੀ ਜਦੋਂ ਛੋਟੇ ਹੁੰਦੇ ਸੀ ਨਾ ਮਤਲਬ ਕਿ
ਹਮ।
ਅ ਨੌਵੀ ਚ ਅੱਠਵੀ ਚ ਤਾਂ ਮੈਡਮ ਇਹੋ ਜਿਹੀ ਸੀ ਅਸੀ ਫੋਨ ਲੈ ਕੇ ਜਾਈਏ। ਮੈਡਮ ਨੂੰ ਪਗੜਾ ਦੇ ਮਤਲਬ ਮਿਊਜ਼ਿਕ ਵਾਲੀ ਟੀਚਰ ਨੂੰ ਪਗੜਾ ਦੋ। ਤੇ ਪਕੜ ਲੈਂਦੀ ਸੀ ਉਹ। ਐਸ ਡੀ ਜੀ ਐਸ ਡੀ ਜੀ ਹਾਂਜੀ ਮੋਲੀ।
ਅੱਛਾ, ਮੋਲੀ ਮੈਮ ਉਹ ਵੀ ਤੇ ਕਹਿ ਰਹੀ ਉਹੀ ਤੇ ਗੱਲ ਕਰਨ ਤੁ
ਹਾਂਜੀ।
ਮੈਂ ਵੀ ਉਹਦੀ ਗੱਲ ਕਰਦੀ। ਮੈਂ ਵੀ ਉੱਥੇ ਪੜ੍ਹੀ ਆ।
ਹਾਂਜੀ- ਹਾਂਜੀ, ਮਤਲਬ ਕਿ ਮੈਂ ਫੋਨ ਲੈ ਕੇ ਜਾਂਦਾ ਸੀ ਮੈਂ ਉਹਨੂੰ ਪਕੜ ਫੜਾ ਦਿੰਦਾ ਸੀ ਆਪਣਾ ਫੋਨ ਨਾ, ਮੈਡਮ ਕਹਿੰਦੀ ਸੀ। ਕੋਈ ਨੀ ਮੈਨੂੰ ਫੜਾਦਾ ਕਰ ਪੁੱਤ।
ਮੈਡਮ, ਹਾਂ ਮੈਡਮ ਵਧੀਆ ਸੀ ਉਹ।
ਹਾਂਜੀ।
ਹਮ।
ਹਾਂਜੀ। ਬੋਲੋ ਨਹੀਂ-ਨਹੀਂ। ਉਹ ਤੁਹਾਨੂੰ ਨੀ ਉਹ ਬੁੜ ਕੇ ਮਾਰ ਰਿਹਾ ਸੀ ਨਾ ਇਹ।
ਅੱਛਾ।
ਚ ਜੋ ਹੈਜੀ।
ਕੁਛ ਨੀ ਮੈਂ ਤਾਂ ਕੁੱਝ ਨਹੀਂ ਕਿਹਾ।
ਦੱਸੋ ਫੇਰ ਆਪਣੇ ਬਾਰੇ।
ਤੁਸੀਂ ਦੱਸੋ ਕੁਛ, ਸਕੂਲ ਕਿਹੜੀ ਕਲਾਸ ਛੱਡਿਆ ਸੀ ਤੁਸੀਂ?
ਮੈਂ ਦਸਵੀਂ ਚ ਛੱਡਦਾ ਸੀ ਨਾ, ਬੀਚ ਚ। ਵੈਸੇ ਹੀ ਬਹਿਸ ਹੋ ਗਈ ਸੀ ਟੀਚਰਾਂ ਨਾਲ ਹੀ।
ਅੱਛਾ।
ਹਾਂਜੀ, ਹੋਰ ਦੱਸੋ?
ਹੋਰ ਤੁਹਾਡੇ ਘਰ ਚ ਕੌਣ-ਕੌਣ ਆ।
ਫੈਮਲੀ 'ਚ ਮੰਮੀ-ਪਾਪਾ, ਮੈਂ।
ਅੱਛਾ ਤਿੰਨ ਹੀ ਓ, ਭੈਣ ਭਰਾਣੀ ਨੀ ਕੋਈ ਭੈਣ ਭਰਾ ਨੀ ਐ। ਇਕੱਲੇ ਓ।
ਹਾਂਜੀ।
ਅੱਛਾ ਹਮ, ਹੋਰ ਫਾਸਟ ਫੂਡ ਵਗੈਰਾ ਪਸੰਦ ਏ।
ਨਹੀਂ।
ਨਹੀਂ, ਪਹਿਲਾ ਬੰਦਾ।
ਜੰਕ ਫੂਡ ਨਹੀਂ ਖਾਂਦਾ ਮੈਂ।
ਪਹਿਲਾ ਬੰਦਾ ਏ। ਨਹੀਂ ਤੇ ਮੋਸਟਲੀ ਅੱਜ-ਕੱਲ੍ਹ ਤੇ, ਫਾਸਟ ਫੂਡ ਹੀ ਤੇ ਪੀ ਦਿੰਦੇ ਸਾਰੇ।
ਪਹਿਲਾਂ ਅੱਛਾ ਲੱਗਦਾ ਸੀ। ਹੁਣ ਨੀ ਅੱਛਾ ਲੱਗਦਾ ਹੁਣ ਪਤਾ ਨੀ ਦੇਖ ਕੇ ਦਿਲ ਜਾਣੀ ਨਹੀਂ ਕਰਦਾ ਮਤਲਬ ਬੇਕਾਰ ਜਿਹਾ ਲੱਗਦਾ ਦੇਖ ਕੇ ਨਾ, ਸੋਚ ਕੇ ਵੀ ਐ ਲੱਗ ਜਾ ਪਤਾ ਨੀ ਕੀ ਖਾ ਲਿਆ ਕੀ ਨਹੀਂ।
ਨਹੀਂ, ਸਾਨੂੰ ਤਾਂ ਪਸੰਦ ਆਵੇ।
ਹਾਂਜੀ ਕਈ ਵਾਰ ਮੇਰੇ ਫਰੈਂਡ ਕਹਿੰਦੇ ਆ ਖਾ ਲੈ ਮੈਂ ਖਾਂਦਾ ਹੀ ਨਹੀਂ। ਮ ਹੈਲੋ, ਮੋਟਰ ਬੰਦ ਕਰਦੋ।
ਮੈਂ ਕਿਹਾ ਕੋਈ- ਕੋਈ ਹੁੰਦਾ, ਜੋ ਨਹੀਂ ਖਾਂਦਾ।
ਹਾਂਜੀ।
ਬਾਕੀਆਂ ਦੇ ਮੂੰਹ ਚ, ਬਾਕੀਆਂ ਦੇ ਮੂੰਹ ਚ ਪਾਣੀ ਆਈ ਜਾਂਦਾ ਵੇਖ ਕੇ।
ਨਹੀਂ- ਨਹੀਂ- ਨਹੀਂ- ਨਹੀਂ, ਮੈਂ ਕੰਟਰੋਲ ਕਰ ਲੈਂਦਾ।
ਵਧੀਆ ਗੱਲ ਹੈ, ਵੈਸੇ ਖਾਣਾ ਤਾਂ ਨਹੀਂ ਚਾਹੀਦਾ।
ਨਹੀਂ- ਨਹੀਂ ਤੁਸੀਂ ਖਾਓ ਕੰਟੀਨਿਊ ਕੋਈ ਦਿੱਕਤ ਨਹੀਂ।
ਨਹੀਂ- ਨਹੀਂ ਮੈਂ ਵੈਸੇ ਦੱਸਦੀ ਮੈਂ ਕਿਹਾ ਵੈਸੇ ਖਾਣਾ ਨਹੀਂ ਚਾਹੀਦਾ ਮੈਂਦਾ।
ਨਹੀਂ ਵੈਸੇ, ਠੀਕ ਰਹਿੰਦਾ ਖਾਓ, ਹਾਂਜੀ- ਹਾਂਜੀ
ਹੋਰ ਦੱਸੋ ਜੀ?
ਬਸ ਜੀ, ਦੱਸਤਾ ਮੈਂ ਤਾਂ ਆਪਣੇ ਬਾਰੇ।
ਹੋਰ ਤੁਹਾਡਾ ਕੋਈ ਫਰੈਂਡ ਵਗੈਰਾ।
ਅਮ ਫਰੈਂਡ ਵਗੈਰਾ ਨਹੀਂ, ਬਣਦੀ ਨੀ ਹੁਣ ਫਰੈਂਡ ਨਾਲ਼
ਕੋਈ ਦੋਸਤ ਨੀ ਆ ਤੁਹਾਡਾ?
ਨਾ ਹੈਗੇ, ਹੈਗੇ ਤਾਂ ਬਹੁਤ ਆ ਪਰ ਏਨਾ ਕੋਈ ਖ਼ਾਸ ਨੀ।
ਅੱਛਾ, ਗਰਲਜ਼ - ਬੋਆਇਜ਼ ਕੋਈ ਨੀ।
ਗਰਲਜ਼ -ਬੋਆਇਜ਼ ਕੋਈ ਨੀ। ਹਾਂ
ਹਾਂ, ਹੋਰ ਸੋਚਣਾ ਪਊ ਮੈਂ ਤਾਂ ਹੈ ਈ ਨੀ।
ਗਰੁੱਪ ਐ।
ਨਹੀਂ ਇੱਕ ਅੱਧੀ ਗਰਲਜ਼ ਵੀ ਆ ਦੋ ਦੋ -ਤਿੰਨ ਬੋਆਇਜ਼ ਵੀ ਆ। ਬੱਸ ਸਟੈਂਡ।
ਹਾਂਜੀ।
ਹਾਂ ਮੇਰੇ ਦੋ ਆ। ਸੂਰਜ ਆ, ਸ਼ਿਮੋਣਾ ਗਰਲਜ਼ ਕੀਰਤੀ ਆ।
ਓਕੇ ਜੀ।
ਹਾਂਜੀ।
ਠੀਕ ਏ ਜੀ ਵਧੀਆ ਇਕ ਦਮ।
ਹੂੰ -ਹੂੰ।
ਅੱਗੇ ਕੀ ਸੋਚਿਆ?
ਹਜੇ ਕੁੱਛ ਸਮਝ ਨੀ ਆ ਰਹੀ ਮੈਨੂੰ ਤੇ।
ਕਰਨਾ ਨੀ ਕੁਛ ਕੌਲਜ- ਕਾਲਜ?
ਕਦੇ ਮਨ ਕਰਦਾ, ਕਦੇ ਨਹੀਂ ਕਰਦਾ ਕੋਈ ਕਹਿੰਦਾ ਡਿਗਰੀ ਜ ਹਾਂ, ਐ ਵੀ ਆ।
ਕੀ ਕਹਿ ਰਹੇ ਆ ਘਰ ਤੇ?
ਨਹੀਂ ਜਾਣਾ, ਨਹੀਂ ਕਰਨਾ।
ਕਿਉਂ?
ਅਸ - ਅਸੀਂ ਵਿਆਹ ਕਰ ਦੇਣਾ ਤੇਰਾ।
ਵਿਗੜ ਜੋ ਗੇ।
ਨਹੀਂ, ਵਿਆਹ ਕਰ ਦੇਣਾ ਅਸੀਂ। ਹਾਂ
ਕਿਉਂ?
ਐਂਵੇ ਬਸ।
ਆ, ਕੋਈ ਗੱਲ ਤਾਂ ਨੀ ਹੋਈ।
ਮਤਲਬ ਕਹਿ ਦਨੇ ਆ ਕੁਛ ਪੱਕਾ, ਪੱਕਾ ਕੁਛ ਵੀ ਨੀ ਐ।
ਮਤਲਬ ਘਰ ਦੇ ਕਹਿ ਰਹੇ ਐਂ, ਜਲਦੀ -ਜਲਦੀ ਮਤਲਬ ਭੇਜੀਏ।
ਹੂੰ ਹਾਂ
ਛੱਡ ਕੇ ਆਈਏ ਇਹਨੂੰ ਘਰ ਦੇ ਬਾਹਰ ਤੱਕ।
ਨਹੀਂ, ਘਰ ਦੇ ਬਾਹਰ ਨੀ ਛੱਡਣਗੇ ਆਪਣੇ ਘਰ ਦੇ ਬਾਹਰ ਛੱਡਣਗੇ ਬਸ
ਹਾਂ, ਡੋਲੀ ਵਾਲੀ ਕਾਰ 'ਚ ਬੈਠ ਕੇ ਧੱਕਾ ਮਰਾ ਦੇਣਗੇ ਉਹ
ਹਾਂ ਜਾਓ ਬਸ, ਬਹੁਤ ਹੋਇਆ। ਹੋਰ, ਇੱਕ ਸੈਕਿੰਡ
ਕੀ ਕਹਿ ਰਹੇ? ਹਾਂ, ਕੀ ਕਹਿ ਰਹੇ ਹੋ?
ਪਤਾ ਨੀ ਕੀ ਕਹਿ ਰਹੇ ਓ।
ਮੈਂ ਤੁਹਾਨੂੰ ਪੁੱਛਨੀ ਆ ਕੀ ਕਹਿ ਰਹੇ ਓ।
ਮੈਂ ਕੀ ਕਹਿ ਰਿਹਾ ਥਾ ਮੈਂ, ਯਾਦ ਨੀ ਆ ਰਿਹਾ ਭੁੱਲ ਗਿਆ ਮੈਂ ਕੀ ਕਹਿ ਰਿਹਾ ਸੀ।
ਤੁਹਾਡਾ ਸੋਸ਼ਲ ਮੀਡੀਆ ਬਾਰੇ ਕੀ ਕਹਿਣਾ?
ਸੋਸ਼ਲ ਮੀਡੀਆ ਬਾਰੇ ਮੈਂ ਚਲਾਂਦਾ ਈ ਨੀ।
ਫੇਰ ਵੀ ਕੁਛ ਕਹਿਣਾ ਤਾਂ ਚਾਹੋਗੇ ਸਹੀ ਐ ਗ਼ਲਤ ਐ ਕੁਛ ਵੀ
ਆਪਣੇ ਪੱਲਿਓ ਮੈਂ ਸਹੀ ਗਲਤ ਕਿਉਂ ਕਹਾ ਮੈਂ ਸਹੀ ਕਹਿਦਾ ਗਾ
ਅੱਛਾ, ਔਰ
ਹਾਂਜੀ-ਹਾਂਜੀ।
ਔਰ ਔਨਲਾਈਨ ਸਟੱਡੀ ਔਰ ਔਫਲਾਈਨ ਕੀ ਕਹਿਣਾ ਤੁਹਾਡਾ?
ਹੁਣ ਤਾਂ ਮੈਂ ਕੋਈ ਸੀ ਵੀ ਨੀ ਕਰ ਰਿਹਾ ਨਾ ਔਫਲਾਈਨ ਕਰ ਰਿਹਾ ਨਾ ਔਨਲਾਈਨ ਕਰ ਰਿਆ
ਤਾਂ ਕੁੱਝ ਸੋਚਿਆ ਤੇ ਹੋਣਾ ਐ ਕਿ ਕੀ ਮਤਲਬ ਕਿ ਔਨਲਾਈਨ ਕਰਕੇ ਕੀ ਫਾਇਦਾ ਐ? ਔਰ ਕੀ ਨੁਕਸਾਨ ਔਫਲਾਈਨ ਕਰਕੇ ਕੀ ਫਾਇਦਾ ਔਰ ਕੀ ਨੁਕਸਾਨ ਐ?
ਮੈਨੂੰ ਤਾਂ ਨੁਕਸਾਨ ਤਾਂ ਕੋਈ ਲੱਗਿਆ ਈ ਨਹੀਂ ਫਾਇਦਾ ਹੀ ਫਾਇਦਾ ਲੱਗਿਆ ਦੋਨਾ 'ਚ ਹਮ, ਪੜ੍ਹਾਈ ਤਾਂ ਪੜ੍ਹਾਈ ਐ।
ਨਹੀਂ ਫਾਇਦਾ ਕਿਵੇਂ ਨਜ਼ਰ ਆਇਆ ਤੁਹਾਨੂੰ ਆ ਦੱਸੋ ਮੈਨੂੰ?
ਉਹ ਇਹ ਆ ਕਿ ਮਤਲਬ ਕਿ ਓਫਲਾਈਨ ਸ਼ੋਰ -ਸ਼ਰਾਬੇ ਚ ਪੜ੍ਹਾਈ ਹੁੰਦੀ ਆ।
ਹਮ।
ਤੇ ਓਨਲਾਈਨ ਐ ਹੁੰਦਾ ਬਈ ਹਾਂ ਇਕੱਲੇ ਬਹਿ ਕੇ ਆਰਾਮ ਨਾਲ। ਨਾ ਕਿਸੇ ਦੀ ਟੈ ਨਾ ਕਿਸੇ ਦੀ ਪੈ ਆਰਾਮ ਨਾਲ ਆਪਣਾ ਪੜ੍ਹੋ।
ਸਮਝ ਵਗੈਰਾ ਆ ਜਾਂਦਾ ਆਪਣੇ ਆਪ
ਹਾਂ।
ਫਿਰ ਕੋਚਿੰਗ ਵਗੈਰਾ ਵੀ ਜਾਂਦੇ ਓ ਜਾ ਆਪਣੇ ਈ ਬਸ
ਹਾਂਜੀ। ਕੋਚਿੰਗ -ਕਾਚਿੰਗ ਨਹੀਂ ਜਾਈਦੀ ਕੋਚਿੰਗ -ਕਾਚਿੰਗ ਨਹੀਂ
ਹਮ ਆਪਣੇ ਆਪ ਹੀ ਕਰਦੇ ਓ? ਮੈਂ ਟੈਂਨਥ ਚ ਕਿੰਨੇ ਪ੍ਰਸੈਂਟ ਆਏ ਸੀ ਤੁਹਾਡੇ?
ਸੈਵਨਟੀ ਏਟ।
ਅੱਛਾ, ਠੀਕ ਹੈ ਮੇਰੀ ਕੋਲ ਆ ਰਹੀ ਮੈਂ ਕਰਦੀ ਆ।
ਓਕੇ ਜੀ।
ਹਮ।